ਹਾਂਜੀ ਭੈਨ ਜੀ ਸਤਿ ਸ੍ਰੀ ਕਾਲ
ਸਤਿ ਸ੍ਰੀ ਕਾਲ ਜੀ
ਹੋਰ ਕਿੱਦਾਂ ਓ ਤੁਸੀਂ
ਵਧੀਆ ਤੁਸੀਂ ਸੁਨਾਓ
ਬਸ ਵਧੀਆ- ਵਧੀਆ ਹੋਰ ਘਾਰ ਸਭ ਠੀਕ ਨੇ
ਹਾਂਜੀ ਸਭ ਠੀਕ ਨੇ
ਹੋਰ ਕੀ ਕਰ ਰਹੇ ਸੀ
ਬਸ ਬੈਠੇ ਸੀ ਉਹਨੇ ਲੰਚ ਕੀਤਾ ਸੀ।
ਅੱਛਾ, ਅੱਛਾ, ਅੱਛਾ ਮੈਂ ਵੀ ਹੁਨੇ ਲੰਚ ਕਰਕੇ
ਕੀ ਬਨਾਇਆ ਤੁਸੀ
ਨਮਕੀਨ ਚੋਲ ਬਨਾਏ ਸੀ।
ਅੱਛਾ
ਹਾਂਜੀ।
ਹੋਰ ਕਿਵੇਂ ਬਨਾਏ ਸੀ ਕੀ- ਕੀ ਪਾਇਆ ਸੀ
ਮੈਂ ਤੇ ਪਹਿਲੇ ਨਮਕੀਨ ਚੋਲ ਮੈਂ ਕੁਛ ਨੀ ਮੈਂ ਤੇ ਬੜੀ ਜਲਦੀ- ਜਲਦੀ ਬਨਾਏ ਸੀ ਦੋ ਤਿੰਨ ਮਿੰਟਾਂ ਵਿੱਚ ਏਨੇ ਸਵਾਦ ਬਨ ਗਏ ਪਹਿਲੇ ਮੈਂ ਅ ਸਰੋ ਦੇ ਤੇਲ ਵਿੱਚ ਆਲੂ ਪਿਆਜ ਤੇ ਟਮਾਟਰ ਪਾਏ ਨਾਲ ਸ਼ਿਮਲਾ ਮਿਰਚ ਨਾਲ ਲਸਣ ਵੀ ਪਾਇਆ ਸੀ ਅੱਜ ਮੇਰਾ ਬੜਾ ਮਨ ਸੀ ਲਸਣ ਪਾਨ ਦਾ ਫਿਰ ਮੈਂ ਉਹਦੇ ਵਿੱਚ ਉਹ ਜੇਹੜੇ ਮਸਾਲੇ ਪਾਂਦੇ ਨੇ ਨਮਕ ਮਿਰਚ ਹਲਦੀ ਦੇਗੀ ਮਿਰਚ ਤੇ ਮੈਗੀ ਮਸਾਲਾ ਪਾਇਆ ਸੀ।
ਅੱਛਾ।
ਹਾਂਜੀ- ਹਾਂਜੀ ਫਿਰ ਵਿੱਚ ਚਾਵਲ ਪਾ ਦਿੱਤੇ ਜਿੰਹਨੇ ਚਾਵਲ ਸੀ ੳਸ ਹਿਸਾਬ ਨਾਲ ਪਾਨੀ ਪਾ ਤਾ। ਫਿਰ ਦੋ ਸੀਟੀਆਂ ਵਿੱਚ ਜਾ ਕੇ ਚਾਵਲ ਵੀ ਇੰਨੇ ਸੋਹਣੇ ਬਣ ਗਏ ਬੜੇ ਸੁਆਦ ਲੱਗੇ ਖਾਣ ਵਿੱਚ।
ਚਲੋ ਵਧੀਆ
ਹਾਂਜੀ- ਹਾਂਜੀ। ਹੋਰ
ਅਸੀਂ ਵੀ ਬਸ ਹੁਣੇ ਈ ਖਾਧੀ ਏ ਰੋਟੀ।
ਅੱਛਾ- ਅੱਛਾ ਕੀ ਬਨਾਇਆ ਸੀ ਤੁਸੀਂ ਅੱਜ
ਅਸੀਂ ਅੱਜ ਮਟਰ ਪਨੀਰ ਬਨਾਇਆ ਸੀ।
ਕਿਵੇਂ ਬਨਾਇਆ ਸੀ ਭੈਨ ਜੀ ਤੁਸੀਂ ਮਟਰ ਪਨੀਰ
ਮਟਰ ਪਨੀਰ ਤੇ ਅੇ ਸਿੰਪਲ ਪਹਿਲੇ ਵ ਟਮਾਟਰ ਪਿਆਜ ਅਦਰਕ ਲਸਨ ਦਾ ਮਸਾਲਾ ਬਨਾ ਲੋ ਉਹਨੂੰ ਗ੍ਰਾਇੰਡ ਕਰ ਲੋ
ਬਸ ਫੇਰ ਉਹਨੂੰ ਤੜਕਾ ਲਾ ਦੋ ਜਦ ਤੱਕ ਪੂਰਾ ਰੈਡ ਨੀ ਹੋ ਜਾਂਦਾ ਉਦੋਂ ਤੱਕ ਓਨੂੰ ਗੈਸ ਰੱਖੋ ਉਹਦੇ ਵਿੱਚ ਮਟਰ ਪਾ ਦੋ ਮਟਰ ਨੂੰ ਵੀ ਭੁੰਨ ਲੈਣ ਦੋ ਮੈਂ ਤਾਂ ਮਟਰ ਚੰਗੀ ਤਰ੍ਹਾਂ ਭੁੰਨ ਕੇ ਗਾਲ ਕੇ ਉਸ ਤੋਂ ਬਾਅਦ ਕੁੱਕਰ ਬੰਦ ਕਰਦੀ ਹਾਂ
ਅੱਛਾ
ਬਾਅਦ ਚ ਕੱਚੇ ਨਾ ਰਹਿ ਜਾਣ ਉਸ ਤੋਂ ਬਾਅਦ ਉੱਤੋਂ ਦੀ ਪਨੀਰ ਤੁਹਾਡੀ ਮਰਜ਼ੀ ਹੈ। ਪਹਿਲੇ ਪਾਓਗੇ ਤਾਂ ਜ਼ਿਆਦਾ ਘੁਲ ਜਾਂਦਾ ਉਹ ਤੇ ਬਾਅਦ ਵਿੱਚ ਪਾਣੀ ਹਾ ਮਟਰ ਨੂੰ ਅੱੀ ਤਰ੍ਹਾਂ ਬਣਾ ਕੇ ਦੋ ਸੀਟੀਆਂ ਮਰਵਾ ਕੇ ਬੰਦ ਕਰਦੋ ਪਾਣੀ ਪਾਣੀ ਪਾਕੇ ਉਸ ਤੋਂ ਬਾਅਦ ਜਦੋਂ ਖਾਣ ਲੱਗਣਗੇ ਉੋਂਦੋ ਪੰਜ ਮਿੰਟ ਪਹਿਲੇ ਪਨੀਰ ਪਾ ਕੇ ਤੁਸੀ ਥੋੜਾ ਜਿਹਾ ਗਰਮ ਕਰ ਲਉ ਤਾਂ ਪਨੀਰ ਦੇ ਪੀਸ ਸੋਹਣੇ ਲੱਗਦੇ ਨੀ ਵੈਸੇ ਤਾਂ ਘੁਲ ਜਾਂਦੇ ਨੇ ਜੇ ਤੁਸੀਂ ਪਹਿਲੇ ਹੀ ਪਾ ਦਿੰਦੇ
ਹਾਂ ਐ ਤੇ ਹੈਗਾ
ਹਾਂਜੀ ਨਾਲ ਅੱਜ ਘਰ ਦੇ ਸਾਰੇ ਕਹਿ ਰੁਮਾਲੀ ਰੋਟੀ ਖਾਣੀ ਆ ਫ਼ਿਰ ਅਸੀਂ ਘਰ ਰੁਮਾਲੀ ਰੋਟੀ ਬਣਾ ਲਿੱਤੀ
ਅੱਛਾ
ਹਾਂਜੀ ਸਾਡੇ ਘਰ ਬੜੇ ਖੁਸ਼ੀ ਹੋਈ ਖਾਂਦੇ ਨੇ ਰੁਮਾਲੀ ਰੋਟੀ ਤੇ ਨਾਲ ਜਦੋਂ ਪਨੀਰ ਸਬਜ਼ੀ ਬਣੀ ਹੁੰਦੀ ਤੇ ਫੇਰ ਸਾਰਿਆਂ ਨੂੰ ਅਲੱਗ ਹੀ ਚਾਅ ਚੜ੍ਹਿਆ ਹੁੰਦਾ ਹੈ
ਅੱਛਾ
ਹਾਂਜੀ
ਕਿਵੇਂ ਬਣੀ ਏ
ਰੁਮਾਲੀ ਰੋਟੀ ਬੱਸ ਓਹੀ ਪਤਲਾ ਜਾ ਮੈਦਾ ਲੈ ਕੇ ਮੈਦਾ ਔਰ ਆਟਾ ਮਿਕਸ ਕਰਕੇ ਬਣਾਉਂਦੇ ਹਾਂ ਅਸੀਂ ਬਿਲਕੁਲ ਪਤਲੇ ਪਤਲੇ ਲੇਅਰ ਲੈਣੀ ਹੁੰਦੀ ਤਵੇ ਤੇ ਬਣਾਉਂਦੇ ਹਾ ਅਸੀਂ ਕੱਚੇ ਪੱਕੇ ਤਵੇ ਤੇ ਬਣਾਉਂਦੇ ਆਾਂ ਬਸ
ਅੱਛਾ ਅੱਛਾ ਠੀਕ ਠੀਕ ਹੈ ਭੈਣ ਜੀ
ਹਾਂਜੀ ਹੋਰ ਬਸ ਬੈਠੇ ਹਾਂ ਰੋਟੀ ਸਬਜ਼ੀ ਵੇਖਦੇ ਰਹਿੰਦੇ ਹਾਂ ਇਸ ਟਾਇਮ
ਅੱਛਾ ਅੱਛਾ ਅੱਜ ਤੇ ਮੌਸਮ ਬੜਾ ਚੰਗਾ ਹੈਗਾ ਸਵੇਰੇ ਇੰਨੀ ਧੁੱਪ ਹੈਗੀ ਬਰਸਾਤ ਆ ਗਈ
ਹਾਂ ਬਰਸਾਤ ਦੇ ਮੌਸਮ ਚ ਪਕੌੜੇ ਖਾਣ ਦਾ ਵੀ ਬੜਾ ਦਿਲ ਕਰਦਾ ਹੈ ਹੁਣ ਵੇਖਦੇ ਹ ਸ਼ਾਮੀ ਮੈਂ ਪਕੌੜੇ ਬਣਾਵਾਂਗੇ
ਠੀਕ ਹੈ ਠੀਕ ਹੈ ਭੈਣ ਜੀ ਹੁਣ ਤੇ ਪਤਾ ਇੰਝ ਲੱਗ ਹੀ ਨਹੀਂ ਰਹੇ ਸੀ ਕਿ ਬਰਸਾਤ ਆਏਗੀ ਅੱਜ ਅੱਜ ਤੇ ਬੜੀ ਗੰਦੀ ਧੁੱਪ ਹੈਗੀ ਸੀ ਇੰਨੀ ਗਰਮੀ ਹੈਗੀ ਸੀ ਅੱਜ ਇੰਨਾ ਪਸੀਨਾ ਆਉਂਦਾ ਸੀ ਕੰਮ ਕਰਨ ਤੋਂ ਬਾਅਦ ਹੁਣ ਤੇ ਇਕ ਦਮ ਨਾਲ ਬਰਸਾਤ ਹੀ ਆ ਗਈ ਹੈ
ਹਾਂ ਬਸ ਕੁਛ ਨੀ ਪਤਾ ਲੱਗਦਾ ਮੌਸਮ ਦਾ ਤੇ ਹੁਣ ਸਾਵਣ ਚੱਲਦਾ ਪਿਆ ਕੁਛ ਨੀ ਪਤਾ ਲੱਗੇਗਾ ਨਾਲ ਕੀੜੇ ਮੱਛਰ ਉਹ ਅਲੱਗ ਆਉਣਗੇ
ਹਾ ਇਹ ਤੇ ਗੱਲ ਸਹੀ
ਫਿਰ ਫਿਰ ਬਿਮਾਰੀਆਂ ਅਲੱਗ ਆਉਣਗੀਆਂ
ਹੋਰ ਕ ਬਸ ਬੱਚਿਆਂ ਦੇ ਸਕੂਲ ਜਦੋਂ ਤੋਂ ਖੁੱਲੇ ਨੇ ਤੋਂ ਬਾਰਿਸ਼ ਹੀ ਨਹੀ ਬੰਦ ਹੋ ਰਹੀ
ਹਾਂ ਰੋਜ਼ ਛੁੱਟੀ ਇੱਕ ਦਿਨ ਜਾਂਦੇ ਨੇ ਇੱਕ ਦਿਨ ਨਹੀਂ ਜਾਂਦੇ ਤੁਸੀਂ ਰੇਨਕੋਟ ਲੈ ਦੋ ਨਾ ਬੱਚਿਆਂ ਨੂੰ ਮੈਂ ਤੇ ਅਪਣੇ ਬੱਚਿਆਂ ਨੂੰ ਰੇਨਕੋਟ ਲੈ ਕੇ ਦਿੱਤਾ ਹੋਇਆ
ਅੱਛਾ ਅੱਛਾ ਪਾਉਂਦੇ ਨੀ ਹੈ ਬੱਚੇ ਰੇਨਕੋਟ
ਨਾ ਬਚਾਉਣਾ ਵੀ ਤੇ ਹੈਗਾ ਨਾ ਠੰਡ ਨਾਲ ਲੱਗੇ ਕੱਪੜੇ ਗਿੱਲੇ ਨਾ ਹੋਣ ਰੇਨਕੋਟ ਹੀ ਪਵਾ ਕੇ ਭੇਜਿਆ ਕਰੋ
ਪਾਉਂਦੇ ਬੱਚੇ ਪਾਉਂਦੇ ਨੀ ਇਹ ਰੇਨਕੋਟ ਤੇ ਕੀ ਕਰੀਏ ਵੈਸੇ ਤਾਂ ਬੱਚਿਆਂ ਦੀ ਵੈਨ ਲੱਗੀ ਹੋਈ ਹੈ ਸਕੂਲ ਦੀ
ਅੱਛਾ ਅੱਛਾ ਮੈਂ ਤੇ ਆਪਣੀ ਗੱਡੀ ਛੱਡ ਆਂਦੀ ਹਾਂ
ਅੱਛਾ ਅੱਛਾ ਚੰਗੀ ਗੱਲ ਏ ਫੇਰ ਤੇ
ਛੱਡ ਵੀ ਆਨੀ ਆ, ਲੈ ਵੀ ਆਨੀ ਆ
ਦੇ ਅਗਰ ਔਟੋ ਵੀ ਲਵਾਉਂਦੇ ਹੋ, ਔਟੋ ਵੀ ਲਾਉਂਦੇ ਹੋ ਤੇ ਫਿਰ ਔਟੋ ਵਿੱਚ ਵੀ ਬੱਚਾ ਥੋੜ੍ਹਾ ਬਹੁਤ ਗਿੱਲਾ ਹੋਈ ਜਾਂਦਾ ਹੈ।
ਹਾਂ, ਹਾਂ ਉਹ ਤੇ ਹੋ ਹੀ ਜਾਂਦਾ ਸਹੀ ਗੱਲ ਏ
ਹੋਰ
ਬਸ ਬੱਚਿਆਂ ਦਾ ਉੱਥੇ ਵੇਖਣਾ ਹੀ ਪੈਂਦਾ ਹੈ ਵੀ
ਹਾਂ
ਹੂ, ਹੋਰ ਦੱਸੋ ਭੈਣ ਜੀ। ਭੈਣ ਜੀ ਉੱਥੇ ਸੇਲ ਚੱਲੀ ਹੋਈ ਹੈ। ਕ੍ਰਿਸ਼ਨਾ ਜੰਕਸ਼ਨ ਤੇ,
ਹਾਂ ਮੈਂ ਵੀ ਵੇਖੀ ਸੀ ਉਹਨਾਂ ਦੀ ਰੀਲ, ਹਾਂਜੀ ਤੁਸੀਂ ਲੈਂਦੇ ਹੋ ਉੱਥੋਂ ਕੱਪੜੇ।
ਹਾਂ, ਹਾਂ ਬੜੇ ਚੰਗੇ ਨਿਕਲਦੇ ਨੇ,
ਮੈਂ ਵੀ, ਇੱਕ ਅੱਧੀ ਵਾਰ ਈ ਲਿੱਤਾ ਸੀ।
ਅੱਛਾ ਅੱਛਾ, ਉੱਥੇ ਸੇਲ ਲੱਗੀ ਪਈ ਸੀ। ਤੇ ਉੱਥੇ ਤੇ ਸਰਦੀਆਂ ਦੇ ਕੱਪੜੇ ਵੀ ਆ ਗਏ ਸੀ।
ਹਾਂਜੀ ਹਾਂਜੀ, ਸਰਦੀਆਂ ਨੇ ਰਖੇ ਸੀਂ ਉਹਨਾਂ ਨੇ, ਹੁਣ ਜਿਹੜੇ ਬੰਦੇ ਆ। ਮੌਸਮ ਵਿਚ ਸ਼ਿਮਲਾ ਮਨਾਲੀ ਘੁੰਮਣ ਜਾਂਦੇ ਨੇ, ਤੇ ਉਹਨਾਂ ਵਾਸਤੇ ਉਹਨਾਂ। ਸਪੈਸ਼ਲ ਰੀਲ ਪਾਈ ਸੀ, ਕਿ ਉਹਨਾਂ ਨੂੰ ਡੂਢਣੇ ਨਾ ਪੈਣ ਸਰਦੀਆਂ ਦੇ ਕੱਪੜੇ।
ਸਹੀ ਕਹਿ ਰਹੇ ਹੋ, ਹਾਂ ਹਾਂ, ਚੰਗੇ ਹੁੰਦੇ ਨਾ ਇਹਨਾਂ ਦੇ ਕੱਪੜੇ ਵੀ।
ਹਾਂ ਮੈਂ ਵੀ ਲਿਤੇ ਹੋਏ ਨੇੇ, ਹੋਰ ਤੁਸੀਂ ਸੂਟ ਕਿੱਥੋਂ ਲੈਂਦੇ ਹੋ।
ਭੈਣ ਜੀ ਸੂਟ ਤੇ ਮੈਂ ਹਜੇ ਉੱਥੋਂ ਹੀ ਲੈਂਦੀ ਸੀ ਕ੍ਰਿਸ਼ ਕ੍ਰਿਸ਼ਣਾ ਜੰਕਸ਼ਨ ਤੋਂ ਕਦੀ ਕਿੱਥੋਂ ਲੈ ਲਿਤੇ, ਵਿੱਚ ਮੈਂ ਸਿਲ ਸਿਲਵਾਉਂਦੀ ਸੀ, ਤੇ ਮੈਂ ਮੋਟੀ ਜਾਂਦੀ ਸੀ। ਤੇ ਹੁਣ ਮੈਂ, ਖੁੱਲੀ ਖੁੱਲੀ ਲੈਂਦੀ ਆ।
ਅੱਛਾ, ਤੁਸੀਂ
ਹਾਂਜੀ ਹਾਂਜੀ, ਨਹੀਂ ਨਹੀਂ, ਜਿੰਮ ਨਹੀਂ ਜਾਂਦੀ ਹਜੇ ਮੈਂ, ਹਜੇ ਮੇਰੀ ਥੋੜ੍ਹੀ ਤਬੀਅਤ ਠੀਕ ਨਹੀਂ ਰਹਿੰਦੀ।
ਐਕਸਰਸਾਈਜ ਕਰਿਆ ਕਰੋ, ਮੈਂ ਤੇ ਰੋਜ਼ ਮੈਂ ਜਿੰਮ ਬਗਰ ਤੇ ਮੈਂ ਰਹਿ ਨਹੀਂ ਸਕਦੀ।
ਅੱਛਾ ਫੇਰ ਤੇ ਚੰਗੀ ਗੱਲ ਏ, ਉਹ ਸਭ ਦਾ ਆਪਣਾ ਆਪਣਾ ਸਰੀਰ ਹੈਗਾ ਨਾ,
ਹਾਂ ਜਿਸ ਜਾਇਆ ਕਰੋ ਤੁਸੀਂ, ਹਾਂ, ਕੋਈ ਗੱਲ ਨਹੀਂ ਅਸੀਂ ਇੱਕਠੇ, ਚੱਲਾਂਗੇ ਹੁਣ,
ਹਾਂ, ਹਾਂ, ਹਾਂ, ਠੀਕ, ਠੀਕ ਹੈ ਹੋਰ ਭੈਣ ਜੀ ਹੋਰ ਦੱਸੋ ਤੁਸੀਂ।
ਹੋਰ ਮੈਂ ਤੁਹਾਡੀ, ਹਜੇ ਤੇ ਰਾਤੀ ਵੇਖਦੇ ਹਾਂ, ਉਹ ਸ਼ਾਮੀ ਬਹਿਣਗੇ ਇਕੱਠੇ ਬਹਿਣਗੇ ਦੱਸਣਗੇ ਜੋ ਬਣਾਉਣਾ ਸ਼ ਤੇ ਫਿਰ ਉਹੀ ਬਣਾ ਲਾਂਗੇ। ਰਾਤੀ ਵੈਸੇ ਦਾਲ ਹੀ ਠੀਕ ਰਹਿੰਦੀ ਏ, ਹਲਕਾ ਖਾ ਕੇ ਸੋਣਾ ਚਾਹੀਦਾ ਹੈ।
ਸਈ ਗਾੱਲ ਏ।
ਹਾਂ, ਦਾਲ ਈ ਕੈਂਦੇ ਨੇ ਸਾਰੇ ਦਾਲ ਈ ਬਣਾ ਲਾਂਗੇ ਤੇ ਮੈਂ ਤੁਹਾਡੀ ਫੋਟੋਆਂ ਵੇਖੀ ਸੀ ਤੁ ਸਟੇਟਸ ਪਾਏਆ ਹੋਏਆ ਸੀ।
ਅੱਛਾ।
ਤੁਸੀ ਗਏ ਸੀ ਕਿੱਥੇ? ਸ਼ਿਮਲਾ-ਸ਼ਿਮਲਾ ਦੀ ਲਾੱਗ ਰੀ ਸੀ ਓ ਫੋਟੋ।
ਓ ਤੇ ਬੜੀ ਪਰਾਨੀ ਹੈਗੀ ਏ।
ਅੱਛਾ-ਅੱਛਾ, ਪਰਾਨੀ ਪਈ ਸੀ ਫੋਟੋ।
ਹਾਂਜੀ-ਹਾਂਜੀ, ਹਾਂਜੀ।
ਆ ਜੇੜੀ ਤੁਸੀਂ, ਜੇੜੀ ਤੁਸੀਂ ਓ ਕ੍ਰੀਮ ਕੱਲਰ ਦੀ ਡ੍ਰੈਸ ਪਾਈ ਸੀ ਨਾ ਓ ਵੀ ਬੋਤ ਸੋਣੀ ਸੀ।
ਅੱਛਾ, ਓ ਵੀ ਮੈਂ ਸੇਲ ਵਿੱਚੋਂ ਲਿੱਤੀ ਸੀ।
ਅੱਛਾ, ਸੋਣੀ ਲਾੱਗਰੀ ਸੀ ਓ।
ਅੱਛਾ-ਅੱਛਾ, ਲੈ ਲੈਣਾ ਤੁਸੀਂ ਲੈਨੀ ਹੋਏਗੀ ਤੇ ਪਾ ਲੈਣਾ।
ਠੀਕ ਏ, ਤੁਸੀ ਅ ਓਫਲਾਈਨ ਲਿੱਤੀ ਸੀ ਓਨਲਾਈਨ ਲਿੱਤੀ ਸੀ ਓ?
ਓਫਲਾਈਨ ਲਿੱਤੀ ਸੀ।
ਅੱਛਾ-ਅੱਛਾ, ਮੈਨੂੰ ਵੀ ਦੱਸਨਾ ਫੇਰ ਦੁਕਾਨ ਮੈਂ ਵੀ ਲੈ ਕੇ
ਹਾਂ-ਹਾਂ, ਕੋਈ ਨੀ ਦੱਸ ਦਾਂਗੀ, ਦੱਸ ਦਾਂਗੀ। ਓਤੇ ਪਿਛਲੇ ਸਾਲ ਦੀ ਹੈਗੀ ਸੀ ਪਰਾਨੀ ਹੈਗੀ ਓ।
ਅੱਛਾ, ਸ਼ਿਮਲਾ ਕਿੱਥੇ-ਕਿੱਥੇ ਗਏ ਸੀ? ਅਸੀਂ ਵੀ ਸੋਚ ਰੇ ਸੀ ਜਾਨ ਦੀ।
ਤੇ, ਸ਼ਿਮਲਾ ਚ ਤੇ ਇੱਕ ਚਾਕੂ ਮੰਦਿਰ ਹੈਗਾ ਨਾ ਸਬ ਤੋਂ ਉੱਪਰ ਵੱਡਾ ਟੈਂਪਲ ਹੈਗਾ ਓਥੇ ਹਨੂੰਮਾਨ ਜੀ ਦਾ ਓਥੇ ਗਏ ਸੀ, ਕੁਫਰੀ ਗਏ ਸੀ ਆਪਾਂ ਮਾਲ ਰੋੜ ਗਏ ਸੀ।
ਅੱਛਾ-ਅੱਛਾ, ਅੱਛਾ ਓਥੇ ਹਨੂੰਮਾਨ ਜੀ ਦਾ ਮੰਦਿਰ ਵੀ ਹੈਗੈ?
ਬੋਤ ਵੱਡਾ ਹਨੂੰਮਾਨ ਜੀ ਦੀ ਮੂਰਤੀ ਹੈਗੀ ਓਥੇ ਇੰਨੀਂ ਵੱਡੀ ਪਤਾ ਨੀ ਦੋ ਹਜਾਰ ਸ ਫ਼ੀਟ ਕਿੰਨੀ ਵੱਡੀ ਮੂਰਤੀ ਹੈਗੀ ਏ।
ਅੱਛਾ। ਕੋਈ ਪੁਰਾਨੀ ਇਤਿਹਾਸਿਕ ਮ ਅੱਛਾ-ਅੱਛਾ। ਤਾਂਈ ਓ, ਮੈਂ ਵੀ ਦੋ-ਤਿੰਨ ਲੋਕਾਂ ਤੋਂ ਸੁਨੇਆ ਓਥੇ ਹਨੂੰਮਾਨ ਜੀ ਦਾ ਮੰਦਿਰ ਵੀ ਹੈਗੈ।
ਬੋਤ ਵੱਡਾ ਬੋਤ ਸੋਣਾ ਮੰਦਿਰ ਹੈਗਾ ਓੱਥੇ ਹਨੂੰਮਾਨ ਜੀ ਦਾ।
ਚਲੋ ਕਦੇ ਚੱਕਰ ਲੱਗੇਆ ਸਾਨੂੰ ਵੀ ਲੈ
ਹਾਂ-ਹਾਂ, ਹਾਂ-ਹਾਂ ਕੋਈ ਗਾੱਲ ਨੀ ਰਾੱਬ ਥੋਨੂੰ ਬੜੀ ਜਲਦੀ ਚੱਕਰ ਲਗਵਾਏ। ਹੋਰ ਕਿ ਤੁਸੀਂ ਵੀ ਘੁੰਮ ਕੇ ਆਓ। ਹੋਰ ਭੈਨ ਜੀ, ਜਾ ਭੇਜਦੇ ਥੋੜੇ-ਥੋੜੇ ਦਿਨ।
ਬਸ। ਮੈਂ ਕੇਆ ਫੇਰ ਜਦ ਮਨ ਮਤਲਬ, ਟੈਮ ਮਿਲੇਆ ਨਾ ਤਾ ਘੁੰਮਨ ਜਾਨਾ ਚਾਈਦੈ।
ਹਾਂਜੀ-ਹਾਂਜੀ, ਘਾਰ ਤੇ ਬੱਸ ਛੁੱਟੀਆਂ ਤੇ ਕਾੱਡ ਕੇ ਲੈਣ ਜਾਣਾ ਚਾਈਦੈ।
ਸਈ ਗਾੱਲ ਏ ਭੈਨ ਜੀ।
ਕਾੰਮ ਐਨਾ ਨੇ ਨਾ ਕੀ ਕਰੀਏ, ਨੌਕਰੀਆਂ ਤੋਂ ਛੁੱਟੀ ਨਈ ਲੈ ਸਕਦੇ।
ਹੋਰ ਕੇਆ। ਪ੍ਰਾਈਵੇਟ ਨੌਕਰੀ ਵਾਲੇ ਕਿੱਥੇ ਦਿੰਦੇ ਨੇ ਛੁੱਟੀ ਸਰਕਾਰੀ ਵਾਲੇ ਠੀਕ ਹੈਗੇ ਨੇ ਜਦੋ ਮਰਜੀ ਛੁੱ ਟੀ ਕਾਰ ਲੈਂਦੇ ਨੇ।
ਹਾਂ, ਪਾਰ ਪ੍ਰਾਈਵੇਟ ਛੁੱਟੀ ਦੇਣਗੇ ਤੇ ਪੈਸੇ ਕਾੱਟ ਲੈਂਦੇ ਨੇ।
ਆਹੋ-ਆਹੋ।
ਫਿਰ ਤਨਖਾਹ ਕੱਟਦੀ ਏ ਫੇਰ ਸੋਚਦੇ ਕਿ ਚਲੋ, ਪੈਸੇ ਕੱਠੇ ਕਾਰਕੇ ਫੇਰ ਜਾਵਾਂਗੇ।
ਸਈ ਗਾੱਲ ਏ ਭੈਨਜੀ, ਐ ਤਾ ਤੁਸੀਂ ਬਿਲਕੁਲ ਸਈ ਗਾੱਲ ਕੈ ਰੇ ਓ।
ਹੋਰ ਤੁਹਾਡਾ ਕਿੱਧਰ ਦਾ ਪਲੈਨ ਏ
ਹਜੇ ਤੇ ਭੈਣ ਜੀ ਕਿੱਥੇ ਰਹਿੰਣੀ ਹੈ ਉਹਦੀ ਤਬੀਅਤ ਜੀ ਠੀਕ ਨੀ ਰਹਿੰਦੀ ਨਾ ਹਜੇ ਨਹੀਂ ਨਹੀਂ ਹਜੇ ਨੀ ਜਾਣਾ ਅਗਲੀ ਵਾਰ ਵੇਖਾਂਗੇ
ਕਿੱਥੇ ਆ ਤੁਹਾਨੂੰ
ਕੁਛ ਨੀ ਬਸ ਲੱਤਾਂ ਚ ਦਰਦ ਰਹਿੰਦੀ ਹੈ
ਅੱਛਾ ਤੁਸੀਂ ਭੈਣਜੀ ਹਲਦੀ ਵਾਲਾ ਦੁੱਧ ਪਿਆ ਕਰੋ
ਠੀਕ ਹੈ ਭੈਣ ਜੀ ਪੀ ਲਾਂਗੇ ਅੱਜ ਤੋਂ ਦੁੱਧ ਤੇ ਮੈਂ ਪੀਂਦੀ ਹਾਂ
ਹਾਂ ਹਲਦੀ ਵਾਲਾ ਹਾਂ ਜਿੱਥੇ ਦਰਦਾਂ ਰਹਿੰਦੇ ਨਾ ਹਲਦੀ ਆਲੇ ਦੁੱਧ ਨਾਲ ਸਾਰੀ ਦਰਦਾਂ ਠੀਕ ਹੋ ਜਾਂਦੀਆਂ ਨੇ
ਅੱਛਾ ਅੱਛਾ ਅੱਛਾ ਕੋਈ ਨੀ ਪਿਆਂਗੇ ਭੈਣਜੀ ਦੁੱਧ ਤੇ ਮੈਂ ਡੇਲੀ
ਹੋਰ ਤੁਸੀਂ ਨਾਰੀਅਲ ਪਾਣੀ ਪੀਂਤੇ ਹੋ
ਹਾਂ ਹਾਂ ਨਾਰੀਅਲ ਪਾਣੀ ਮੈਂ ਡੇਲੀ ਪੀਣੀ ਆਜ ਛੂ
ਨਾਰੀਅਲ ਪਾਣੀ ਪੀਂਦੇ ਹੋ ਤੁਸੀਂ
ਹਾਂਜੀ ਪੀਂਦੀ ਆਂ ਨਾਰੀਅਲ ਪਾਣੀ ਤੇ ਅੱਜ ਛੁੱਟੀ ਅੱਜ ਨਹੀ ਪੀ ਤਾ ਸੀ ਤੇ ਕਦੀ ਕਦੀ ਮੈਂ ਦਿਨ ਚ ਦੋ ਵਾਰ ਸ਼ਾਮੀ ਨਾਰੀਅਲ ਪਾਣੀ ਹਾਂਜੀ ਹਾਂਜੀ ਜੋਬ ਕਰਦੀ ਆ ਮੈਂ ਸ਼ੋਰੂਮ ਵਿੱਚ
ਅੱਛਾ ਚਲੋ ਵਧੀਆ ਗੱਲ ਹੈ ਵੀ ਸਭ ਨੂੰ ਅਰਨਿੰਗ ਕਰਨੀ ਚਾਹੀਦੀ ਹੈ
ਹਾਂ ਬਿਲਕੁਲ ਹੈਗਾ ਹੋਰ ਕਿਆ ਆਪਣਾ ਕਮਾਏ ਨਾ ਤੇ ਇੱਕ ਉਹ ਤੇ ਹੈ ਤੇ ਨਾਲ ਆਪਣਾ ਕਮਾਈ ਤੇ ਐ ਵੀ ਸੋਚਦੇ ਸੀ ਆਏ ਮਹੀਨੇ ਲੈ ਵੀ ਆਪਣੀ ਮਨਪਸੰਦ ਦੀ ਚੀਜ਼ ਤੇ ਲੈ ਸਕਦੇ, ਕਿਸੇ ਦੇ ਮੁਥਾਜ ਤੇ ਨਹੀਂ
ਹਾਂਜੀ, ਹਾਂਜੀ ਮੈਂ ਵੀ ਸੋਚਦੀ ਹਾਂ ਕਰਾਂਗੀ ਜੋਬ ਸਟਾਰਟ
ਹਾਂ ਇਹ ਤੇ ਹੈਗਾ, ਕਰ ਲੈਣਾ ਬੜਾ ਸਾਰਾ ਹੋਜੇਗਾ।
ਹਾਂਜੀ ਹੋਰ ਘਰ ਸਾਰੇ ਵਧੀਆ
ਹਾਂ, ਹਾਂ ਸਭ ਠੀਕ ਹੈਗੇ ਨੇ।
ਹਾਂਜੀ ਹੋਰ ਤੁਸੀਂ ਕੀ ਕਰ ਰਹੇ ਸੀ।
ਚਲੋ ਭੈਣ ਜੀ ਕਰਦੀ ਹਾਂ ਫਿਰ ਮੈਂ ਤੁਹਾਨੂੰ ਠੀਕ ਹੈ, ਕੋਈ ਆਇਆ ਸੀ ਮੇਰੇ ਕੋਲ ਠੀਕ ਹੈ ਸਤਿ ਸ੍ਰੀ ਅਕਾਲ ਜੀ।